ਹੈਲੋ, ਹੈਲੋ ਸ਼੍ਰੀ ਕਾਲ ਜੀ।
ਹੈਲੋ
ਹੈਲੋ ਸ਼੍ਰੀ ਕਾਲ ਹੋਰ ਕਿਵੇਂ ਓ, ਹੈਲੋ
ਹੈਲੋ
ਹੈਲੋ
ਹਾਂਜੀ ਆਵਾਜ਼ ਆ ਰੀ ਆ ਜੀ ਤੁਹਾਨੂੰ ਮੇਰੀ?
ਹਾਂਜੀ ਮੈਨੂੰ 'ਤੇ ਆਂਦੀ ਤੁਹਾਨੂੰ ਨੀ ਆਉਂਦੀ।
ਹਾਂਜੀ ਹੋਰ ਕੀ ਹਾਲ-ਚਾਲ ਜੇ ਠੀ?
ਹਾਂਜੀ ਵਧੀਆ ਤੁਸੀਂ ਦੱਸੋ ਜੀ?
ਹਾਂਜੀ, ਵਧੀਆ ਹੋਰ ਕੀ ਕਰਦੇ ਪੇ ਹੀ?
ਕੁੱਝ ਨੀ ਜੀ ਬੈਠੇ ਈ ਸੀ।
ਅੱਛਾ!
ਹਾਂਜੀ, ਹਾਂਜੀ-ਹਾਂਜੀ ਹੁਨੇ ਮੈਗੀ ਖਾ ਕੇ ਹਟੇ ਸੀ। ਅਹੀ ਬਾਰ ਆਏ ਹੀ ਨਾ‌।
ਅੱਛਾ-ਅੱਛਾ, ਠੀਕ ਏ ਚਲੋ ਵਧੀਆ ਅੱਜ-ਕਲ ਫੇਵਰੇਟ ਲੋਕਾਂ ਦਾ ਖਾਣਾ ਮੈਗੀ ਬਣਨ ਦੇਆ।
ਤੇ ਹੋਰ।
ਹਾਂਜੀ, ਬਨੇ ਸਾਡੇ ਚੀਜ਼ ਲਈ ਨੁਕਸਾਨ ਏ ਬੋਤ ਕਰਦੀਆਂ ਇਹ ਚੀਜ਼ਾਂ ਹਨਾ।
ਹਾਂਜੀ, ਪਰ ਅਹੀ ਮੰਥ 'ਚ ਇੱਕ ਵਾਰੀ ਖਾਂਨੇ ਈ ਰੋਜ਼-ਰੋਜ ਨੀ ਨਾ ਖਾਂ ਨੇ।
ਅੱਛਾ ਜੀ, ਹਾਂਜੀ ਵ ਜੀ ਇਹ ਤੇ ਚਲੋ ਬੀ ਮੀਨੇ ਬਾਅਦ ਇਕ ਵਾਰੀ ਬੰਦਾ ਖਾ ਲੈਦਾ ਠੀਕ ਐ ਅਗਰ ਹਨਾ ਬੱਚੇ ਤਾਂ ਡੇਲੀ-ਡੇਲੀ ਖਾਂਦੇ ਨੇ ਹਨਾ ਉਨਾ, ਹਾਂ। ਗ੍ਰੀਨ ਵਾਲੀ ਘਰ ਖੁੰਦੀ ਆ।
ਹਾਂਜੀ।
ਹਾਂਜੀ, ਹੋਰ ਫੇਰ ਕਿੱਥੇ ਆਏ ਤੁਸੀਂ ਘੁੰਮਨ-ਫਿਰਨ?
ਅਸੀਂ ਪੱਟੀ ਆਏ ਆ ਜੀ ਪੂਈ ਤੋਂ।
ਅੱਛਾ, ਜੀ ਪੂਈ ਕੋਲੋ ਠੀਕ ਐ ਜੀ। ਹੋਰ ਕੌਣ-ਕੌਣ ਤੁਹਾਡੀ ਬਾਕੀ ਫੈਮਲੀ ਠੀਕ-ਠਾਕ ਕੌਣ-ਕੌਣ ਤੁਹਾਡੇ ਪਰਿਵਾਰ 'ਚ?
ਸਾਡੇ ਏਧਰ ਚਾਚੇ ਨੇ ਦੋ ਚਾਚੀਆਂ ਨੇ ਮੇਰੀਆਂ ਤੇ ਇੱ ਕ, ਤਿੰਨ ਮਤਲਬ ਪਈ ਨੇ।
ਹਾਂਜੀ ਚਲੋ ਵਧੀਆ ਸਗੋਂ ਜੀ ਹੋਰ ਸੁਣਾਓ?
ਹੈਗੇ ਪਹਿਲਾਂ ਤਿੰਨ ਭੂਈਆ ਸੀ ਇੱਕ ਦੀ ਡੈਥ ਹੋਗੀ‌ ਹੀ।
ਅੱਛਾ ਜੀ।
ਹਾਂਜੀ‌।
ਹੋਰ ਤੇੇ ਨਾਨਕੇ ਪਰਿਵਾਰ ਚ ਕੌਨ-ਕੌਨ ਏ?
ਓਧਰ ਤਿੰਨ ਮਾਸੀਆਂ ਤੇ ਇੱਕ ਮਾਮੂ। ਨਾਨੀ ਹੈਗੀ ਨਾਨੂੰ ਦੀ ਡੈਥ ਹੋ ਗੀ। ਨਾਨੂ ਦੀ ਡੈਥ ਹੋਗੀ ਸੀ ਨਾਨੀ ਹੈਗੀ ਐ।
ਅੱਛਾ-ਅੱਛਾ ਜੀ ਠੀਕ ਏ 'ਤੇ ਪਰਿਵਾਰ ਤੇ ਨਾਨਕਿਆ ਦਾ ਪਿੰਡ 'ਚ ਹੁੰਦਾ ਕੇ ਸ਼ਹਿਰ 'ਚ।
ਪਿੰਡ 'ਚ ਪਹਿਲਾਂ ਇੱਥੇ ਰਹਿੰਦੇ ਅੰਮ੍ਰਿਤਸਰ ਬਾਦ ਵਿੱਚ ਓਥੇ ਚਲ ਗੇ ਗੁਰਦਾਸਪੁਰ।
ਅੱਛਾ ਜੀ ਪਿੰਡ ਚ ਯਾਨੀ ਕੀ ਠੀਕ ਪਿੰਡ ਦਾ ਵੀ ਹਨਾ ਵਧੀਆ ਨਾ ਸਿਸਟਮ ਸਾਰਾ। ਤਾਜ਼ੀਆਂ-ਤਾਜ਼ੀਆਂ ਹਵਾ ਆਂਦੀਆਂ ਹਨਾ।
ਹੂੰ।
ਕੈ ਨੇ ਚੀਜ਼ਾਂ ਮਿਲਦੀਆਂ ਖਾਣ ਨੂੰ ਫਰੈਸ਼-ਫਰੈਸ਼ ਆਪਣੀਆਂ ਸਬਜ਼ੀਆਂ ਆਪਣੀਆਂ ਪਸੰਦ ਦੀਆਂ ਤੋੜੋ ਹਨਾ। ਪੈਲੀਆ ਚ ਓਗਾਇਆ ਹੁਣ
ਤੇ ਓਰ ਬੋਤ ਮਜ਼ਾ ਆਂਦਾ।
ਹਾਂਜੀ, ਤਾਂਨੂ ਸ਼ੌਂਕ ਅ ਪੂੰਡੇ ਚ ਸਬਜੀਆਂ ਲਾਉਣ ਦਾ
ਬਹੁਤ ਜ਼ਿਆਦਾ ਪਰੇ ਸੱਪਾ ਦਾ ਵੀ ਡਰ ਲੱਗਦਾ ਨਾ,,
ਹਾਂਜੀ, ਉਹ ਤਾਂ ਹੈ ਉਹ ਤਾਂ ਚਲੋ ਇਨਾਂ ਚੀਜ਼ਾਂ ਤੋਂ ਤਾਂ ਡਰ ਲੱਗਦਾ ਇ ਐ।, ਏ ਅ ਕਿ ਵਧੀਆ ਲੱਗਦਾ ਹਨਾ ਓਥੇ ਦੀਆਂ ਚੀਜ਼ਾਂ ਫਰੈਸ਼ ਫਰੈਸ਼ ਚੀਜ਼ਾਂ ਪੁੱਟ ਕੇ ਖਾਣ ਨੂੰ ਨਾ। ਹਾਂਜੀ ਤਾਜ਼ੀ ਤਾਜ਼ੀ ਮਿਲਦੀਆ, ਅੱਛਾ ਬਾਜ਼ਾਰਾਂ ਚ ਲੈਣ ਜਾਓ ਸਪਰੇ ਕੀਤੀਆਂ ਹੁੰਦੀਆਂ। ਦੁਜੀਆਂ ਨੂੰ ਹਨਾ
ਹਾਂ ਏਹ ਤੇ ਹੈ। ਗੋਭੀ ਚ ਵੀ ਨਾ ਸਪਰੇ ਕਰਨ ਕੇ ਆਉਂਦੀ ਏ।
ਹਾਂਜੀ, ਗੋਭੀ ਜੀ ਤਾਂ ਅੱਜ ਕੱਲ ਵੈਹੇ ਬੜਾ ਕੁਛ ਨਿਕਲਦੇ ਨੇ ਜੇ ਗੋਭੀ ਸਈ ਨੀ ਹੈਗੀ ਤੇਈ ਕਿੰਨੀਆਂ ਵੀਡੀਓ ਵਿੱਚ ਦੇਖੀ ਏਚ ਸੱਪ ਨਿਕਲਦੇ ਨੇ ਫਰੈਸ਼ ਚੀਜ਼ਾਂ ਨਈ ਨਾ।
ਹਾਂਜੀ, ਹੋਰ ਤੁਸੀਂ ਕੀ ਕਰਦੇ?
ਕੁਛ ਨੀਂ ਅਸੀਂ ਬੈਠੇ ਹਾਂ ਜੀ ਰੋਟੀ-ਪਾਨੀ ਖਾ ਕੇ
ਅੱਛਾ-ਅੱਛਾ, ਅੱਛਾ ਠੀਕ ਆ। ਲੰਚ ਵੀ ਕਰਦੇ ਹੋਨੇ ਨਾ ਤੁਸੀਂ?
ਹਾਂਜੀ ਸਵੇਰੇ ਨਾਸ਼ਤਾ ਕਰੀਦਾ ਫੇਰ ਦੁਪੈਰ ਦੀ ਰੋਟੀ ਹੁਣ ਰਾਤ ਦੀ ਰੋਟੀ।
ਠੀਕ ਆ।
ਹਾਂਜੀ, ਹੋਰ ਸੁਣਾਓ ਤੁਸੀ?
ਬਸ ਵਧੀਆ ਜੀ। ਅਸੀਂ ਜਿਵੇ ਏਦਾਂ ਈ ਪਲੈਨਿੰਗ ਕਰਦੇ ਪਏ ਸੀ। ਕੱਲ ਬਰਡੇ ਆ ਪਾਪਾ ਦਾ।
ਅੱਛਾ ਜੀ।
ਹਾਂਜੀ ਤੇ ਓਦੀ ਪਲੈਨਿੰਗ ਕਰਦੇ ਪਏ ਸੀ।
ਸਰਪ੍ਰਾਈਜ਼ ਦਿੰਨੇ ਆ।
ਹਾਂਜੀ।
ਹਾਂਜੀ।
ਹੋਰ?
ਸਰਪ੍ਰਾਈਜ਼ ਵਿੱਚ ਕੀ ਕੀ ਸੋਚਿਆ ਫੇਰ?
ਓਹੀ ਜਿੜੇ ਏਦਾਂ ਈ ਓਂਦੇ ਨੇ ਕਾੱਰ ਟੈਡੀ ਓਦੇ ਪਾਂਡਾ ਵਗੈਰਾ ਨਾਲ ਕੋਈ ਏਦਾਂ ਕੇਕ ਵਗੈਰਾ ਰੈਡੀ ਕਰਕੇ ਸਰਪ੍ਰਈਜ਼ ਵਾਂਗੂ ਤਾਂ, ਹੈਪਰ ਵਗੈਰਾ।
ਅੱਛਾ। ਅੱਜ-ਕੱਲ ਏ ਚੀਜ਼ਾਂ ਦਾ ਬੜਾ ਟਰੈਂਡ ਚੱਲ ਗਿਆ ਹੋਯਾ ਹਨਾ। ਬਾਕੀ ਅੱਜ-ਕੱਲ ਜਾਦਾ ਏਸੇ ਚੀਜ਼ ਨੂੰ ਕਾੱਰ ਸੱਦ ਲੈਂਦੇ ਨੇ। ਦਈ, ਸੈਲੀਬ੍ਰੇਟ ਕਰ ਲੈਨਾਂ।
ਤੇ ਪਾਰਟੀ ਦੇਣ ਤੋ ਚੰਗਾ ਕਰੇ ਸਈ।
ਹੂੰ। ਆਪ ਈ ਰੈਡੀ ਕਰੋਗੇ ਕਿ ੳਵੀ ਬਾਜ਼ਾਰੋ।
ਓਹੀ-ਓਹੀ ਕਰਕੇ ਦੇਣਗੇ।
ਅੱਛਾ ਜੀ ਤੇ ਨਈ ਏਕ ਤੁਸੀਂ ਆਪਣੇ ਫੈਮਿਲੀ ਵੱਲੋਂ ਕੋਈ ਕੇਕ ਕੂਕ ਨੀ ਰੈਡੀ ਕਰੋਗੇ?
ਕਰੋਂ ਕਰਾਂਗੇ ਓ ਗਕ ਮਤਲਬ ਰਾਤ ਦੇ ਬਾਰ੍ਹਾਂ ਵਜੇ ਕੱਟਾਂਗੇ ਕੇਕ ਏਕ ਸਵੇਰੇ ਕੱਟਾਂਗੇ।
ਅੱਛਾ, ਹਾਂ ਏਹੋ ਈ ਹੂੰਦੇ ਨੇ ਏਕ ਰਾਤ ਦੇ ਬਾਰਾਂ ਵਜੇ ਨਾਲ ਵਿਸ਼ ਬੰਦਾ ਕਰ ਲਏ, ਫੇਰ ਦਿਨੇ ਸਵੇਰੇ ਕਰ ਲਏ ਹੈਂ।
ਹਾਂਜੀ।
ਕਰਨਾ ਚਾਈਦਾ, ਕਰਨਾ ਚਾਈਦਾ ਮਤਲਬ ਵਧੀਆ ਸਗੋਂ ਇੰਜੋਏਮੈਂਟ ਆਪਣੀ ਚਾਈਦੀ ਸਗੋਂ।
ਹਾਂਜੀ ਹਾਂਜੀ ਏਹ ਤੇ ਹੈ। ਅਗਲੇ ਬੰਦੇ ਨੂੰ ਵੀ ਸਰਪਰਾਈਜ਼ ਫੀਲ ਹੋਵੇ ਕਿ ਹਾਂ ਮੇਰੇ ਲਈ ਕੁਝ ਕੀਤਾ।
ਰਾਤ ਦਾ ਰੋਟੀ ਪਾਣੀ ਦਾ ਕੀ ਸੋਚਿਆ ਫੇਰ। ਅੱਜ ਕੀ ਖਾਣਾ ਪੀਣਾ ਸਾਡੀ ਭੂਈ ਨੇ ਕੀ ਬਣਾਇਆ।
ਉਹੀ ਤੇ ਮਤਲਬ ਅਸੀਂ ਤੇ ਹੁਣੇ ਮੈਗੀ ਖਾਧੀ ਬਾਕੀ ਵੇਖੋ ਕੀ ਬਣਾਉਂਦੇ ਨੇ।
ਅੱਛਾ ਜੀ ਠੀਕ ਹੋਰ ਤੁਹਾਡੇ ਫੇਵਰੇਟ ਫੇਵਰੇਟ ਚੀਜ਼ਾਂ ਕੀ ਕੀ ਤੁਸੀਂ ਦੱਸ ਸਕਦੇ ਹੋ ਆਪਣੀ ਚੋਇਸ ਬਾਰੇ ਕੁਛ
ਹਾਂਜੀ ਵੀਰੇ ਮਤਲਬ ਖਾਣ ਚ ਵੇਖਿਆ ਜਾਵੇ ਤੇ ਮੈਨੂੰ ਮਤਲਬ ਇੱਦਾਂ ਪਾਲਕ ਪਨੀਰ।
ਅੱਛਾ ਜੀ ਪਾਲਕ ਪਨੀਰ। ਬਹੁਤ ਵਧੀਆ ਹੁੰਦਾ ਏ ਆ ਆਇਰਨ ਵਧਦਾ ਸਾਡੀ ਬੋਡੀ ਵਿੱਚ
ਤੇ ਬਾਅਦ ਵਿੱਚ ਮਤਲਬ
ਹਾਂਜੀ।
ਉਹਦੇ ਨਾਲ ਨਾਨ ਵਗੈਰਾ ਹੁੰਦੇ ਉਹ ਵੀ ਖਾ ਲਈਦੇ ਐ, ਜਾਂ ਫੇਰ ਮਿੱਸੀ ਰੋਟੀ ਹੋਵੇ ਉਹ। ਜਿਹੜੀ ਉਹ ਹੁੰਦੀ ਆ ਵੇਸਣ ਦੀ।
ਗੇਹੂੰ ਕੀ ਪਤਾ ਨੀ ਕਿਹੜੇ ਆਟੇ ਵਾਲੀ ਹੁੰਦੀ ਓ ਵਾਲੀ
ਨਾਨ ਵਗੈਰਾ ਘਰੇ ਹੀ ਬਣਾ ਲੈਣੇ ਹੋ ਫੇਰ ਤੁਸੀਂ
ਹਾਂਜੀ।
ਨਾਨ, ਤੰਦੂਰੀ ਰੋਟੀਆਂ ਵਗੈਰਾ ਘਰੇ ਬਣਾ ਲੈਂਦੇ
ਹਾਂਜੀ ਹਾਂਜੀ ਸਾਡੇ ਭੂਈ ਹੁਣੀ ਬਣਾ ਲੈਂਦੇ ਨੇ ਉਹ ਨਾਲ ਭੜਥਾ ਬਣਾਉਂਦੇ। ਫਿਰ ਬਣਾਉਂਦੇ ਹੁੰਦੇ।
ਅੱਛਾ।
ਦਾਲ ਮੱਖਣੀ ਹੋ ਗਈ ਹਨਾ ਤੇ ਜਾਂ ਕਰੇਲੇ ਹੋ ਗਏ ਹਨਾ ਇਹਦੇ ਨਾਲ ਸਵਾਦ ਲੱਗਦੇ ਨੇ।
ਬਹੁਤ ਜਿਆਦਾ।
ਹੈਨਾ ਇਹਦੇ ਨਾਲ ਹੀ ਸਵਾਦ ਲੱਗਦਾ ਇਹ ਚੀਜ਼ਾਂ, ਹੋਰ ਤੁਸੀਂ ਤੁਹਾਨੂੰ ਕਿ ਤੁਹਾਨੂੰ ਕਿੰਨਾ ਕ ਪਸੰਦ ਏ ਆ ਸਭ ਕੁਛ।
ਮੈਨੂੰ
ਹ।
ਪੀਣ ਵਿੱਚ ਜ਼ਿਆਦਾਤਰ ਤੇ ਉਹੀ ਪਸੰਦ ਵਾ ਜਿਵੇਂ ਕੋਈ ਸ਼ੇਕ ਵਗੈਰਾ ਹੋ ਗਿਆ।
ਹਾਂਜੀ।
ਕੋਲਡ ਕਾਫ਼ੀ ਹੋਗੀ। ਹਾਂਜੀ। ਹਾਂਜੀ-ਹਾਂਜੀ।
ਹਾਂਜੀ
ਤੇ ਨਾਲੇ, ਹੈਲੋ।
ਹਾਂਜੀ, ਹਾਂਜੀ
ਹਾਂਜੀ, ਹਾਂਜੀ, ਹਾਂਜੀ।
ਹਾਂਜੀ ਉਹੋ ਤੈਨੂੰ ਮੈਂ ਕਹਿ ਨੀ ਮੈਂ ਅੱਜ ਕੱਲ ਤੇ ਬੱਚੇ ਜਿਹੜੇ ਹੈਗੇ ਨੇ ਉਹ ਇਹੋ ਚੀਜ਼ਾਂ ਨੂੰ ਖਾਣ ਪੀਣ ਨੂੰ ਦੁੱਧ ਅੱਜ ਕੱਲ ਪੀਂਦੇ ਨੀ। ਬਸ ਓਨਾਂ ਨੂੰ ਏ ਹੁੰਦਾ ਚੀਜ ਮਿਲ ਜੇ, ਅੱਛੇ ਫਲੇਵਰ ਵਗੈਰਾ ਮਿਲ ਜਾਣ ਪੀਣ ਵਾਸਤੇ ਨਾ। ਦੁੱਧ ਦੇ ਵਿੱਚ ਪਾ ਕੇ ਫੇਰ ਪੀ ਲੈਂਦੇ ਨੇ। ਹਾਂਜੀ, ਹੁਣ ਮੇਰੀ ਬੇਟੀ ਵੀ ਏਦਾਂ ਖੁਦ ਦੁੱਧ ਨੀਂ ਪੀਂਦੀ। ਓ ਵਿੱਚ ਬੋਨਵੀਟਾ ਪਾਕੇ ਪੀਊਗੀ, ਚੋਕਲੇਟ ਦਾ ਫਲੇਵਰ ਆ ਜਾਂਦਾ ਵਿੱਚ।
ਹੁਣ ਤੇ ਬੱਚਿਆਂ ਦੀ ਹਾਈਟ 'ਤੇ ਵੀ ਬੋਤ ਜਾਦਾ ਹੁੰਦੇਆ ਅਸਰ।
ਹਾਂਜੀ, ਹੋਨ ਚੀਜਾਂ ਨੇ ਨਾ ਮੈਡਮ ਔਰਗੈਨਿਕ ਮਿਲਦੀਆਂ ਕੋਈ। ਦੱਸ ਚੀਜਾਂ ਨੀ ਅੱਜ ਕੱਲ ਹਰ ਚੀਜ ਵਿੱਚ ਮਿਲਾਵਟ ਏਨੀ ਏ ਓ ਖਾਣ-ਪੀਣ ਬੱਚਿਆਂ ਦੀ ਜੇੜਾ ਇਮਿਊਨਿਟੀ ਸੀਸ ਟਮ ਹੈਗਾ ਨਾਂ ਓ ਬੋਤ ਵੀਕ ਹੋ ਚੁੱਕਿਆ ਹੈਗਾ ਵਾ।
ਹਾਂਜੀ।
ਹਾਂਜੀ, ਜਿਦੇ ਕਾਰਕੇ ਨਾ ਪਤਾ ਨੀ ਚੱਲਦਾ ਮਤਲਬ ਖਾਧਾ-ਪੀਤਾ ਲੱਗਦਾ ਈ ਨੀ ਐ ਬੱਚਿਆਂ ਨੂੰ। ਏਕ ਐ ਬੱਚੇ ਅੱਜ-ਕੱਲ ਫੋਨਾ ਚ ਬੜਾ ਵੜ ਚੁੱਕੇ ਹੋਏ ਨੇ, ਹਰ ਇੱਕ ਚੀਜ਼ ਵਿੱਚ ਫੋਨ ਹਰ ਚੀਜ ਨੂੰ ਛੋੜ ਦੋ, ਬੰਦੇ ਦੀ ਹਾਈਟ ਵਗੈਰਾ ਹਰ ਇੱਕ ਚੀਜ ਉੱਤੇ ਇਫੈਕਟ ਪੈਂਦਾ ਈਆ।
ਹਾਂ ਬੋਤ ਜਾਦਾ। ਨਾਲੇ ਵੈਸੇ ਵੀ ਨਾ ਮਤਲਬ, ਜੇ ਆਪਾਂ ਬੱਚੇ ਨੂੰ ਮੰਨ ਲਓ ਫੋਨ ਦਿੱਤਾ ਈਐ, ਓ ਬੰਦਾ ਲਿਮਿਟ ਦਾ ਵੇਖ ਲੇ ਪਰ ਜੇ ਫੋਨ ਨਾ ਦਈਏ, ਫੇਰ ਰੋਟੀ ਨਈਂ ਲੰਘਦੀ ਅੰਦਰ ਜਿੰਨਾ ਚੇਰ ਤੱਕ ਫੋਨ ਨਾ ਦੇਵੋ।
ਸਈ ਗੱਲ ਯਾ, ਮੇਰੀ ਬੇਟੀ ਖੁੱਦ ਆਪ ਏਦਾਂ ਕਰਦੀ ਆ, ਓ ਜਿਨਾਂ ਚੇਰ ਫੋਨ ਅੱਗੇ ਰੋਟੀ ਖਾ ਲਏਗੀ। ਫੇਰ ਭਾਵੇਂ ਦੋ-ਤਿੰਨ ਰੋਟੀਆਂ ਵੱਧ ਈ ਖਾਵੇ, ਜਿੱਥੇ ਫੋਨ ਓਦੇ ਅਗੋ ਖੋਇਆ ਜਾਂ ਓ ਜੇੜੀ ਰੋਟੀ ਖਾਂਦੀ ਹੋਵੇ, ਓ ਵੀ ਛੱਡ ਦਿੰਦੀ ਐ।
ਏ ਤੇ ਐ ਮਤਲਬ
ਤੇ ਮੇਰੇ ਬੇਟੇ ਦਾ ਵੀ ਓ ਹਾਲ ਐ, ਓਨੂੰ ਭੋਖ ਈ ਓਦੋ ਲਗਦੀ ਤਜਦੋਂ ਫੋਨ ਵੇਖਨਾ ਹੋਏਗਾ, ਓੰ ਭਾਵੇਂ ਜਦੋਂ ਰੋਟੀ ਖਾ ਈ ਰੇਯਾ ਹੋਊਗਾ ਨਾ ਜਿੱਥੇ ਓਨੇ ਫੋਨ ਫੜ ਲਿਆ ਨਾਂ, ਓਨੇ ਕੈਣਾ ਬਸ ਪਾਣੀ ਦੇਦੋ ਨਾਲ।
ਅੱਛਾ, ਹਾਡੇ ਪਤਾ ਕੀ ਹੁੰਦਾ ਵਾ, ਫੈਮਲੀ ਵਿੱਚ ਜਦੋਂ ਮੰਮੀਆਂ ਸਾਰਾ ਕੁਝ ਕਰ ਕੁੁਰ ਕੇ ਕਿਚਨ 'ਚੋਂ ਸਾਰਿਆਂ ਨੂੰ ਰੋਟੀ ਖਵਾ ਕੇ
ਬੈਹ ਜਾਨ
ਹੂੰ ਫੇਰ ਬੱਚੇ ਰੋਟੀ ਮੰਗਣ ਬੈਹ ਜਾਦੇ, ਹਾਂਜੀ।
ਓਦੋਂ ਤੇ ਬੈਂਣ ਦਾ ਟੈਮ ਹੁੰਦਾ ਵਾ ਤੇ।
ਸਈ ਗੱਲ ਐ, ਤੂਆਡਾ ਓਦੋ ਬੈਂਣ ਦਾ ਅਜੇ ਟੈਮ ਈ ਹੁੰਦਾ। ਵਾ ਤੇ ਓਦੋਂ ਬੱਚੇ ਰੋਟੀਆਂ ਮੰਗਣ ਬੈ ਜਾਂਦੇ ਨੇ ਸਾਡੇ ਘਰ ਵੀ। ਜਦੋਂ ਫ੍ਰੀ ਹੋ ਕੇ ਸਾਰਾ ਕੰਮ ਕਰਕੇ ਬੈਹ ਜਾਂਗੇ, ਫੇਰ ਕੈਣਾ ਮੱਮਾ ਭੁੱਖ ਲੱਗੀ ਏ, ਕੀ ਬਣਾਯਾ?
ਤੇ ਹੋਰ, ਨਾਲੇ ਨਾ ਮਤਲਬ ਬੱਚੇਆਂ ਨੂੰ ਵੀ ਥੋੜਾ ਪਰ ਰੈਣਾ ਚਾਈਦੈ ਕਿ ਹਾਡੇ ਮੰਮਾ ਏਦਾਂ ਸਾਰੇ ਦੇਨ ਕੰਮ ਕਰਦੇ ਰੈਦੇ ਨੇ ਤੇ ਹੁਣ ਆਪਾਂ ਨਾ ਮੰਗੀਏ ਕੁੱਝ।
ਬੱਚਾ ਫਰਜ ਵੀ ਬਣਦਾ ਦੇਣ ਦਾ, ਪਰ ਇੱਕ ਲਿਮਿਟ ਹੁੰਦੀ ਹਰ ਹਨਾ, ਥੋੜ੍ਹੀ ਬੋਤ, ਇੱਕ ਬੱਚਾ ਤੇ ਵੇਖ ਫੋਨ ਵੇਖ-ਵੇਖ ਕੇ ਚੀਜਾਂ ਮੰਗਦੇ, ਓ ਚੀਜਾਂ ਬੱਚੇ ਦੇ ਸਰੀਰ ਨੂੰ ਵੀ ਬਾਦ ਵਿੱਚ ਲਗਦੀਆਂ।
ਹਾਂਜੀ, ਹੋਰ। ਚਲੋ ਠੀਕ ਐਜੀ ਤੁਆਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ, ਤਾਡੇ ਨਾਲ ਫੇਰ ਕਰਾਂਗੇ।
ਸਈ ਐ। ਹੋਰ ਤੁਸੀਂ ਵੀ,